ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਘਰ-
ਸਤਿ ਸ੍ਰੀ ਅਕਾਲ। ਕੀ ਹਾਲ ਆ।
ਹੋਰ ਸੁਣਾਓ।
ਵਧੀਆ-ਵਧੀਆ ਆਪਣਾ ਵੀ। ਹੋਰ ਕੀ ਬਣਦਾ। ਮੈਂ ਬਸ ਫੁਲਕੇ ਲਹੁਨ ਡਈ ਆ।
ਹਾ, ਮੈਂ ਵੀ ਲਾਉਣ ਲੱਗੀ ਇਹਨਾ ਨੂੰ ਨਹਾ ਕੇ ਆਈ ਸੀ ਤੇ ਮੈਂ ਮੰਮੀ ਨੂੰ ਕਿਹਾ, ਮੰਮੀ ਤੁਸੀ ਮੈਨੂੰ ਆਟਾ ਗੁੰਨ ਦਿਓ, ਮੈਂ ਤੁਹਾਨੂੰ ਫੁਲਕੇ ਬਣਾ ਦਿੰਦੀ ਹਾਂ ਬੈਠੇ-ਬੈਠੇ, ਮੈਂ ਕੰਮ ਕਰ ਲਵਾਂਗੇ ਨਾਲੇ ਮੈਂ ਤੁਹਾਨੂੰ ਫੁਲਕੇ-
ਆਹੋ, ਵਧੀਆ ਨਾਲ-ਨਾਲ
ਕੰਮ ਵੀ ਹੋਜੇਗਾ ਨਾ ਨਹੀ ਚੀਜ਼ ਵੇਸਟ ਥੋੜੀ ਕਰਨੀ ਕੁਛ। ਹੂੰ। ਚੁੱਲ੍ਹੇ ਤੇ ਲਾਹੁਦੇ ਪਏ, ਗੈਸ ਤੇ।
ਚੁੱਲੇ ਤੇ, ਚੁੱਲ੍ਹੇ ਤੇ।
ਤੇ ਵਧੀਆ ਰਹਿਣ ਨਾਲ ਬੈਠ ਕੇ ਲੱਥ ਜਾਂਦੀ ਚੀਜ਼, ਨਾਲੇ ਖੁੱਲੀ ਹਵਾ ਚ ਅੰਦਰ ਤੇ ਗਰਮੀ ਬੜੀ ਐ।
ਅੰਦਰ ਤੇ ਪਸੀਨਾ ਬੜਾ ਆਉਦਾ।
ਹਾਂ, ਉਹੀ ਨਾ ਮੈਂ ਵੀ ਹੁਣ ਨਹਾ ਕੇ ਆਈ ਮੈਂ ਗਲਤੀ ਕਰ ਲਈ ਮੈਂ ਕਿਹਾ ਮੈਂ ਰੋਟੀਆਂ ਲਾ ਕੇ ਫਿਰ ਨਾ ਕੇ ਆਉਣਾ ਐ ਮੋਟਰ ਤੇ ਮੈਂ ਵੀ ਡੁਬਕੀ ਲਾਕੇ। ਆਂਣੀ ਆ।
-ਉਣਾ ਸੀ ਵੈਸੇ
ਨਾਮ
ਤੁਹਾਡੀ ਹੁਣ-ਹੁਣ ਆਉਣ ਡਈ ਹੋਣੀ ਲਾਈਟ ਹਨਾ ਰਾਤ ਆਊਗੀ।
ਆਹ, ਸਾਡੀ ਡਬਲਵਾਰੀ ਐ ਅੱਜ।
ਅੱਛਾ-ਅੱਛਾ ਤਾਂਹੀ।
ਦਿਨੇ ਵੀ ਆਈ ਆ ਹੁਣ ਰਾਤ ਵੀ ਆਣੀ ਆ ਕੱਲ ਹੀ ਨਹਾਣੀ
ਤੁਹਾਡੀ ਸਵੇਰੇ ਸਾਢੇ ਪੰਜ ਆਈ ਸੀ। ਹੂੰ ਸਵੇਰੇ ਆਈ ਸਾਢੇ ਪੰਜ ਤੇ ਲੇਟ ਫਿਰ ਗਈ।
ਤਾਂਈ ਮੈਂ ਕਿਹਾ
ਅੱਛਾ-ਅੱਛਾ।
ਨੇ ਸਵੇਰੇ ਨਹਾਤਾ ਹੀ ਨਹੀਂ ਸੀੜ ਪਏ ਸੀ ਸਾਡੇ ਤੇ ਟੈਮ ਵੀ ਮੋਟਰਦੀਆਂ ਸੀ ਅਸੀਂ ਮੋਟਰ ਤੇ ਨਹਾਵਾਂ
ਉਹ ਤੇ ਦੋ ਵਾਰੀ ਨਾ ਆਏ ਗਏ ਮੋਟਰ ਤੇ
ਆਹ ਉਹ ਇੱਕ ਵਾਰੀ ਡੇਢ ਵਜੇ ਆਈ ਬੱਤੀ ਉਦੋਂ ਨਾ ਆ ਕੇ ਆਈ ਆਂ ਤੇ ਇੱਕ ਵਾਰੀ ਹੁਣ ਡੈਡੀ ਨੇ ਜੀ ਕਹਿ ਤਾ ਕਿ ਕੱਲ ਨੂੰ ਨੀ ਲਾਈਟ ਆਣੀ ਆ ਅਜ ਡਬਲ ਵਾਰੀ ਆ ਤੇ ਉਹ ਕਹਿੰਦੀ ਆਂ ਕਿ ਮੰਮਾ ਸਾਡੇ ਸਿਰ ਵੀ ਨਵਾ ਦੋ ਹਾਂ-ਹਾਂ ਕਹਿੰਦੀ ਮੰਮਾ ਆਪਾਂ ਸਿਰ ਨਹਾ ਲਈਏ ਆਪਣੀ
ਆਹੋ ਤੇ ਵਧੀਆ ਸੋਚਿਆ ਕਿ
ਹਾਂ ਮੈਂ ਕਹਿਣ ਡੇ ਮੈਂ ਚਲ ਸੰਡੇ ਨੂੰ ਸੰਡੇ ਨੂੰ ਕਰਾਵਾਂਗੀ ਤੇ ਉਹ ਕਹਿੰਦੀ ਨਹੀਂ ਮੰਮਾ ਅੱਜ ਨਵਾਦੋ ਤੁਸੀਂ ਵਧੀਆ ਸਗੋਂ ਆਂਦੀ ਉੱਥੇ ਖੁੱਲ੍ਹਾ ਪਾਣੀ ਮੰਮਾ ਨਾਈ ਜਾਏਗਾ ਸੌਖਾ।
ਆਹੋ ਵਧੀਆ? ਵਾਰ ਲੰਬੇ ਇਹਨਾਂ ਦੇ ਕਿ ਛੋਟੇ
ਬੀਆ ਵਾਲ ਇਹਨਾਂ ਦੇ ਵਾਲ ਲੰਬੇ ਹੋ ਗਏ ਇਹਨਾਂ ਦੇ ਪਹਿਲੋਂ ਨੀ ਸੀ ਨਿੱਕੀ ਦੇ ਇਹਨੇ ਵੱਧੇ ਬਾਅਦ ਵਿੱਚ ਫਿਰ ਵੱਧ ਗਏ ਹੀ ਇਹਨਾਂ ਨੇ
ਕੀ ਯੂਜ ਕੀਤਾ ਕਿ? ਜਾਂ ਆਪਿਓਗੇ
ਨਾ ਆਪੇ ਪਹਿਲਾਂ ਤਾਂ ਇਹਨਾਂ ਦਾ ਜੌਹਨਸਨ ਬੇਬੀ ਸ਼ੈਂਪੂ ਜਿਹੜਾ ਉਹ ਯੂਜ ਕਰਦੀ ਹੁੰਣੀ ਗੀ
ਆਹੋ ਪਹਿਲਾਂ ਤਾਂ ਉਹੀ ਸੀ
ਹਾਂ ਉਹੀ ਕਰਦੇ ਰਹੇ ਹਜੇ ਵੀ ਡੈਡੀ ਲੈ ਆਉਂਦੇ ਕੰਟੀਨ ਦੇ ਵਿੱਚੋਂ ਡੈਡੀ ਆਰਮੀ ਦੇ ਵਿੱਚ ਆ ਨਾ ਸਹਰਾ ਮੇਰਾ ਤੇ ਉਹ ਲੈ ਆਉਂਦੇ ਉ ਓਹ ਸੈਂਪੂ ਵਗੈਰਾ ਲੈ ਆਉਂਦੇ ਆ। ਸਾਬਣ ਵੀ ਲੈ ਆਉਦੇ ਉਹ ਕਹਿੰਦੇ ਅਜੇ ਤੱਕ ਜਿਨਾ ਚ ਕਰਰਾਈ ਕਹਿੰਦਾ ਲਾਈ ਜਾ ਕੋਈ ਗੱਲ ਨੀ। ਓਹਦਾਂ ਵੈਸੇ ਕਈ ਵਾਰ ਜਦੋਂ ਨਾ ਹੋ ਮਤਲਬ ਸ਼ੈਂਪੂ ਵਗੈਰਾ ਮੁੱਕ ਜੇ ਤੇ ਫੇਰ ਮੈਂ ਡਵ ਇਹਨਾਂ ਵਾਸਤੇ ਰੱਖਿਆ ਫਿਰ ਡੱਵ ਲਾਨੀ ਹੁੰਨੀ ਇਹਨਾਂ ਨੂੰ
ਠੀਕ ਠੀਕ
ਹਾਂ ਕਿਉਂਕਿ ਉਹ ਥੋੜਾ ਨਾ ਸੋਟ ਵਾ ਸ਼ੈਂਪੂ ਬੱਚਿਆਂ ਦੇ ਵਾਲਾਂ ਵਾਸਤੇ ਸਹੀ ਹੁੰਦਾ ਹੈ ਦੂਜੇ ਪ੍ਰੋਡਕਟ ਵੀ ਆ ਬਹੁਤ ਤ ਮਹਿੰਗੇ ਆ ਹਾਂਜੀ ਤਜਿਹੜੇ ਹੁੰਦੇ ਨਾ ਉਹ ਇੰਨੇ ਮਹਿੰਗੇ ਆ ਨਾ ਫਿਰ ਬੰਦਾ ਪਚ ਕਈ ਵਾਰ ਬੰਦਾ ਨਹੀਂ ਵੀ ਪਰਚੇਸ ਕਰ ਸਕਦਾ ਚੀਜ਼
ਆਹੋ ਉਹ ਤੇ ਹੈ ਹੀ ਆ ਉਹਾਰੀ ਹਰ ਵਾਰੀ ਹੋਈ ਜਾਊਗੀ
ਹਮ ਤੇ ਇਸ ਕਰਕੇ ਫਿਰ ਮੈਂ ਡੱਬ ਮੈਂ ਕਹਿਣ ਡੀ ਕੈਂਟੀਨ ਜਾਂਦੇ ਤੁਸੀਂ ਨਾ ਡਵ ਸ਼ੈਂਪੂ ਲਿਆ ਕਰੋ ਇਹਨਾਂ ਦਾ ਉਹ ਲੈਯਾ ਨਾ ਕਰੋ ਕਹਿੰਦੇ ਸਗੋਂ ਇਹ ਮੈਨੂੰ ਸਸਤਾ ਪੈਂਦਾ ਡੱਬ ਨਾਲੋ
ਨਹੀਂ ਏਕ ਗੱਲੋਂ ਤੇ ਵਧੀਆ ਕਿਉਂਕਿ ਉਹਦਾ ਸਾਈਡ ਇਫੈਕਟ ਨੀ ਕੋਈ ਸਗੋਂ ਬੱਚਿਆਂ ਵਾਲਾ ਹੀ
ਹਾਂ-ਹਾਂ ਉਹੀ ਨਾ ਤਾਂਹੀ ਕਰਕੇ ਫਿਰ ਮੈਂ ਹਜੇ ਬੰਦ ਨੀ ਕੀਤਾ ਸਾਬਣ ਵੀ ਉਹੀ ਤੇ ਸ਼ੈਂਪੂ ਵੀ ਉਹੀ ਵਰਤਦੇ ਆ ਤੇਲ ਮੈਂ ਚੇਂਜ ਕਰ ਲਿਆ ਤੇਲ ਮੈਂ ਡਾਬਰ ਆਮਲਾ ਹੀ ਲਾਉਂਦੀ ਹਾਂ ਹੁਣ ਕਿਉਂਕਿ ਉਹ ਤੇਲ ਬਹੁਤ ਮਹਿੰਗਾ ਹੁੰਦਾ ਜੌਨ ਬੇਵੀ ਦਾ ਤੂੰ ਮਿਲਦਾ ਵੀ ਨੀ ਹੁੰਦਾ
ਹਮ
ਤੇ ਉਹ ਮੈਂ ਡਾਬਰ ਆਮਲਾ ਵਾਲਾ ਯੂਜ ਕਰਨ ਲੱਗ ਗਈ
ਚਲੋ ਵਧੀਆ ਨਵਰੂਪ ਹੋਣੀ ਗਏ ਗੁਰਦੁਆਰਾ ਅ ਸਾਈ
ਅੱਛਾ ਕਿੰਨਾ ਗਏ ਆ ਮੰਮੀ ਨਾ ਲਾਗੇ ਗੁਰਦੁਆਰਾ ਕ ਦੂਰ ਆ
ਨਹੀਂ ਪੈਈ ਜਾਂਦਾ ਦੋ ਕੁ ਕਿੱਲੇ ਦਾ
ਅੱਛਾ ਅੱਛਾ ਰੇਡਗ ਤੇਰਾ ਵੇਲਣਾ ਲੱਗਦਾ
ਦ ਵੇਲਣਾ ਭੱਜਦਾ ਜਾਂਦਾ ਕਹਿੰਦਾ ਮੈਨੂੰ ਨਾ ਬਤਾਓ ਵਰਤੋਂ ਹੁਣ ਬਸ ਕਰੋ ਆਹੋ ਕਹਿੰਦਾ ਗਰਮੀ ਬੜੀ ਆ
ਆਹੋ ਉਹਨੂੰ ਕਹਿੰਦਾ ਇਨੂੰ ਗਰਮੀ ਲੱਗਣ ਡਹਿ ਪਈ ਆ ਸਾਨੂੰ ਨੀ ਲੱਗਦੀ ਅਹੀਂ
ਪੇਟ ਨੇ ਥੋੜੀ ਗਾਣਾ ਮੈਨੂੰ ਗ ਹੂੰ,
ਹੋਈ ਨਾ ਖਾਣੀ ਤੇ ਹੈ ਹੀ ਐ। ਕਿੰਨੀ ਰੋਟੀ ਖ ਖਾ ਲੈਂਦੇ ਐ ਨੇ ਇਸ ਟਾਈਮ ਦੋ ਕਿ ਤਿੰਨ
ਆਾਏ ਦੋ ਤੇ ਕਿਤੇ ਉਹ ਮਹਾ ਕਿਤੇ ਜਿੱਦਣ ਕੋਈ ਸਬਜ਼ੀ ਪਸੰਦ ਹੋਏ ਤਾਂ ਉਹਨਾਂ ਦਾ, ਇੱਕ ਹੀ ਆ ਮ
ਅੱਛਾ ਇੱਕ ਹੀ ਖਾਂਦੀ ਮੇਰੀ ਵੱਡੀ ਜਿਹੜੀ ਉਹ ਖਾ ਲੈਂਦੀ ਐ ਨਿੱ ਕੀ ਬੜੇ ਨਖਰੇ ਕਰਦੀ ਆ।
ਆਹ, ਉਹ ਵੱਡੀ ਨੇ ਤੇ ਸਬਜ਼ੀ ਕੋਈ ਲੈਣੀ ਨਹੀਂ ਨਾ। ਉਹਨੇ ਕਹਿੰਦਾ ਚਾਰ ਦੇਤਾ,
ਉਹੀ ਨਾ ਇਹਨਾਂ ਨੇ ਕਹਿਣਾ ਮੰਮਾ ਮੈਨੂੰ ਦਹੀ ਦੇਦੋ ਖੰਡ ਪਾ ਕੇ,
ਹੂੰ, ਉਹ ਨੀ ਦਹੀਂ ਖਾਂਦੀ ਕਦੇ ਵੀ, ਹਾਂਜੀ,
ਹੂੰ, ਮੇਰੀ-ਮੇਰੀ ਨਿੱਕੀ ਜਿਹੜੀ ਉਹ ਦਹੀਂ ਜਿਆਦਾ ਖਾਂਦੀ ਐ। ਆ ਦੁੱਧ ਪੀ ਲੈਂਦੀ ਆ ਤੇ ਵੱਡੇ, ਜਿਹੜੀ ਦੁੱਧ ਨੂੰ ਜ਼ਿਆਦਾ ਨ ਇਨਾ, ਬ੍ਰੇਕਫਾਸਟ ਦਿੰਦੀ ਹੈਗੀ ਉਹ ਰੋਟੀ-ਰੁਟੀ ਖਾਣ ਦੇ ਵਿੱਚ ਜ਼ਿਆਦਾ ਈ ਆ।
ਤੇ ਵਧੀਆ ਹੁਣ ਰੋਟੀ ਨਾਲ ਵੀ ਸਗੋਂ ਪੇਟ ਭਰਿਆ ਰਹਿਗਾ।
ਹਾਂ ਉਹੀ ਨਾ ਉਹ ਰੋਟੀ ਖਾ ਲੈਂਦੀ ਉਹਨੂੰ ਫ਼ਿਰ ਜੇ ਮੈਂ ਦੋ ਦਵਾਂ, ਹੂੰ, ਜੇ ਮੈਂ ਉਹਨੂੰ ਦੋ ਦਵਾਂ ਉਹਨੇ ਦੋ ਵੀ ਖਾ ਲੈਣੀਆਂ ਤੇ ਇੱਕ ਤੇ ਖਾਣੀ-ਖਾਣੀ ਆ ਨਾ, ਤੇ ਦੋ ਫੇਰ ਮੈਂ ਜੇ ਦਵਾਂਗੇ ਸਬਜ਼ੀ ਉਹਨੂੰ ਸਵਾਦ ਲੱਗੀ, ਤੇ ਉਹਨੇ ਦੋ ਹੀ
ਹਾਂ ਉਹ ਫੇਰ ਗੱਲ, ਮੇਰੀ ਨੂੰ ਤੇ ਬਸ ਪਨੀਰ ਚਾਹੀਦਾ ਜਾਂ ਆਲੂ ਜਾਂ ਆਲੂ ਦਾ ਪਰੌਠਾ।
ਅਹ ਨਹੀਂ ਉਹ ਤੇ ਸਬਜ਼ੀ ਹਰ ਇੱਕ ਖਾ ਲੈਂਦੀ, ਮੇਰੀ ਵੱਡੀ ਕੁੜੀ ਇਸ ਗਲੋਂ ਦੱਸ ਲੱ ਖਣੀ ਨੀ ਇਹ ਨਿੱਕੀ ਬੜੇ ਨਖਰੇ ਕਰਦੀ ਏ। ਉਹਦੇ ਤੇ ਕੋਈ ਨੱਕ ਤੇ ਨੀ ਚੀਜ਼ ਚੜਦੀ, ਕਿਹੜੀ ਦਾਲ ਬਣਾਈ, ਜੇ ਦਾਲ ਬਣਾਈ। ਕਿਹੜੀ ਦਾਲ ਬਣਾਈ ਆ, ਯੈਲੋ ਬਣਾਈ ਆ, ਬਲੈਕ ਬਣਾਈ ਆ? ਮੈਂ ਤੈਨੂੰ ਹੁਣ ਮੈਂ ਦੱਸ ਨ ਕਿਹੜੀ ਬਣਾਈ ਮੇਰੇ ਤਾਂ ਮੈਂ ਕੁੰਡਾ ਖੋਹ ਚਲਿਆ, ਸਵੇਰ ਦੀ ਚੌਂਕੇ ਚੜ੍ਹੀ, ਤੈਨੂੰ ਦਾਲ ਨੀ ਪਸੰਦ ਆਦੀ।
ਆਡਾ ਵੀ ਹੁਣੇ,
ਜੇ ਤੇ ਉਹਨਾਂ ਦੀ ਮਨ ਪਸੰਦ ਫੇਰ ਤੇ ਦੇ ਦੋ ਹੁਣੇ ਰੋਟੀ, ਤੇ ਜੇ ਨਹੀਂ ਪਸੰਦ ਫਿਰ ਰਹਿਣ ਦੋ।
ਨਹੀਂ ਹੀ ਉਹਦੇ ਲਈ, ਉਹਨਾਂ ਦੀ ਤੇ ਸਾਡੇ ਲਈ ਚਣਿਆਂ ਦੀ ਸਬਜ਼ੀ ਹੈਗੀ ਏ। ਤੇ ਉਹ ਫਿਰ ਦੋ ਫੁਲਕੇ ਖਾ ਲਏ
ਅੱਛਾ-ਆਹੋ ਖਾ ਲੈਂਦੇ, ਏਦਾਂ ਦੀ ਚੀਜ਼ ਨਾ ਖਾ ਲੈਂਦੇ ਆ, ਹੁਣ ਕਹਿਣ ਡਏ ਮੰਮਾ ਪਨੀਰ ਖਾਣਾ, ਕੱਲ ਮਾਸੀ ਨੇ ਬਣਾਈ ਪਨੀਰ ਦੀ ਸਬਜ਼ੀ ਭੁੱਜਾ, ਤੇ ਉਹ ਨਿੱਕੀ ਮੇਰੀ ਆ ਬਣਿਆ ਪਨੀਰ ਵੀ ਖਾਂਦੀ ਉਹ ਕੱਚਾ ਪਨੀਰ ਖਾਂਦੀ ਆ ਤੇ ਵੱਡੀ ਬਣਿਆ ਵੀ ਖਾ ਲੈਂਦੀ, ਕੱਚਾ ਵੀ ਖਾ ਲੈਂਦੀ। ਤੇ ਮੈਂ ਮੰਮੀ ਨੂੰ ਕਿਹਾ ਕੱਚਾ ਬਣਾ ਦੋ, ਚਣਿਆਂ ਦੀ ਸਬਜ਼ੀ ਬਣਾਈ ਆ ਇਹਨਾਂ ਨੇ। ਚਣਿਆਂ ਦੀ ਨਾਲ ਰੋਟੀ ਖਾ ਲੈਣੀ ਆ। ਤੇ ਪਨੀਰ ਮੈਂ ਇਹਨਾਂ ਨੂੰ ਸੁੱਕਾ ਹੀ ਦੇ ਦਾਂਗੀ ਮਾਸਾ ਲੂਣ ਲਾ ਕੇ। ਤੇ ਉਹ ਖਾ ਲੈਣਗੇ। ਉਹ ਸਹੀ ਆ ਸਗੋਂ ਚੱਲ, ਹਾਂ। ਤੇ ਮੈਂ ਚਲ ਉਹ ਖਾ ਲੈਣ ਗੇ, ਖਾਂਦੀ ਨਿੱਕੀ ਮੇਰੀ ਕੁਛ ਨੀ ਖਾਂਦੀ ਹੈਗੀ ਬਹੁਤ ਘੱਟ ਖਾਂਦੀ ਦੁੱਧ ਤੇ ਬਸ ਚੋਲ ਚਾੜ੍ਹ ਲੈਂਦੀ ਹੈ। ਦੁੱਧ ਇੰਨਾ ਵੀ ਨੀ ਸਹੀ ਹੈਗਾ ਨਾ ਏਜ ਦੇ ਅਕੋਡਿੰਗ ਵੀ ਚੀਜ਼ ਸਹੀ ਲੱਗਦੀ ਆ। ਹਮ, ਮੈਂ ਉਹਨੂੰ ਕਹਿੰਦੀ ਮੈਂ ਕਿਹਾ ਪੁੱਤਰ ਰੋਟੀ ਖਾਇਆ ਕਰ, ਰੋਟੀ ਚ ਫਿਰ ਵੀ ਥੋੜੀ ਜਵਾਨ ਤੇ ਸਕੂਲ ਜਾਣ ਸਗੋਂ ਫਿਰ ਖਾ ਲੈਂਦੀ ਆ। ਸਕੂਲ ਮੈਂ ਏਕ ਨੀ ਫਿਰ ਮੈਂ ਦੋ ਫੁਲਕੇ ਹਾਂ ਸਕੂਲ ਫੇਰ ਮੈਂ ਦੋ ਫੁਲਕੇ ਨੂੰ
ਮੇਰੀ ਨੂੰ ਜਬਰਦਸਤੀ ਖਾ ਕੇ ਆਉਣਾ ਪੈਂਦਾ ਹੁੰਦਾ ਸਕੂਲੋਂ ਓਦੇ ਕਰ ਘਰੋ ਕਰੋਗੀ ਇੱਕੋ ਪਾਇਓ ਇੱਕੋ।
ਸਕੂਲ ਵਾਲਿਆਂ ਨੇ ਪਤਾ ਦੋਵੇਂ ਖਵਾ ਕੇ ਭੇਜਣੇ।
ਓਹੀ ਨਾ ਮੈਂ ਫਿਰ ਦੋ ਦੋ ਈ ਪਾ ਕੇ ਭੇਜਦੀ ਆਂ। ਇੱਕ ਤਾਂ ਤੇ ਮੈਂ ਨਿਆਣੇ ਦੀ ਓਦਾਂ ਹੀ ਦਾੜ ਦੂੜ ਚੜ ਜਾਂਦਾ ਨਾਲੇ ਓਥੇ ਖੇਡਦੇ ਖੂਡਦੇ ਜਿਦੋਂ ਆ ਰਸੈਸ ਟਾਈਮ ਤੇ ਪਚ ਪੁਜ ਜਾਂਦੀ ਬੱਚੇਆਂ ਨੂੰ ਰੋਟੀ।
ਓਹੀ ਨਾ।
ਹੁੰਦਾ ਵਾ ਫਰੂਟ ਦੀ ਬਰੇਕ ਵੱਖਰੀ ਕਰ ਦਿੰਦੇ ਆ। ਤੇ ਲੰਚ ਦੀ ਵੱਖਰੀ ਹੁੰਦੀ ਆ।
ਨਹੀਂ ਫਿਰ ਤੇ ਵਧੀਆ ਵਾ ਕੇ।
ਤੇ ਫਿਰ ਉਹ ਪਹਿਲੋਂ ਫਰੂਟ ਖਵਾਉਂਦੇ ਆ ਫਿਰ ਬਾਦ ਵਿੱਚ ਲੰਚ ਦੀ
ਹੂੰ ਵਧੀਆ।
ਹੂੰ। ਹੋਰ ਘਰੋਂ ਆਇਆ ਫੋਨ ਪਿੰਡੋ ਮੰਮੀ ਠੀਕ ਠਾਕ?
ਹਾਂਜੀ ਹਾਂਜੀ ਵਧੀਆ ਉਹਨਾ ਨੂੰ ਵੀ ਲਾਇਆ ਹੀ ਹੁਣੇ ਤੇ ਕਹਿਣ ਡੇ ਹੀ ਮੈਂ ਤੜਕਾ ਲਗਾਉਣ ਡੀ ਆਂ।
ਤੇ ਕੱਲੇ ਹਾਏ ਉਹ ਕੱਲੇ ਰੋਟੀ ਬਣਾਉਂਦੇ ਕੋਈ ਲਾ ਗੇ ਰਾਤ ਕੱਲੇ ਰਹਿੰਦੇ ਫੇਰ
ਹਾਂ ਕੱਲੇ ਰਹਿੰਦੇ।
ਹੂੰ ਆਦਤ ਹੋ ਜਾਂਦੀ ਨਾ ਮਤਲਬ ਕੱਲੇ ਬੰਦੇ ਨੇ ਹਰ ਇੱਕ ਕੰਮ ਕਲੇ ਬੰਦੇ ਨੇ ਕਰਨਾ ਹਨਾ।
ਆਹੋ ਤੇ ਆਦਦ ਹੈ ਕਿ ਕੀ ਸਬਜ਼ੀ ਬਣਾਉਣੀ ਦੋ ਦੋ ਤਿੰਨ ਦਿਨ ਤੇ ਲੰਘ ਜਾਂਦੇ ਇੱਕ ਨਾ ਈ ਰੋਜ਼ ਰੋਜ਼ ਮਾਸਾਕ ਦਾ ਵੀ ਕੀ ਬਣਾਉਣਾ ਹੁੰ
ਤੇ ਸਬਜ਼ੀ ਉਹੀ ਨਾ ਬਣ ਈ ਜਾਂਦੀ ਆ ਹੁਣ ਥੋੜ੍ਹੀ ਬੋਤ ਤੇ ਇੱਕ ਜਾਣੇ ਜੋਗੀ ਥੋੜੀ ਹੁੰਦੀ ਏ ਚੀਜ਼ ਫੇਰ ਵੀ ਜਾਣੇ ਹੋਜੇ ਲੂ ਰੋਟੀ ਖਾਦੀ ਜਾਂਦੀ ਹੈ ਸਬਜ਼ੀ ਖਾਦੀ ਜਾਂਦੀ ਐ। ਹੂੰ। ਹਾਂ ਨ ਕੱਲਿਆਂ ਬੰਦਿਆਂ ਦਾ ਵੀ ਔਖਾ ਹੁੰਦਾ ਨਾ ਵ ਹਾਂ ਕੀ ਕਰਨਾ ਚਲੋ ਵਧੀਆ ਵਾ ਜਿੱਦਾਂ ਟਾਈਮ ਪਾਸ ਹੋ ਜੇ ਵਧੀਆ ਏ ਤੇ। ਕੀ ਬਣਾਇਆ ਅੱਜ ਤੁਸੀ?
ਅੱਜ ਅਹੀਂ ਬਣਾਈ ਸਾਬੁਤ ਮਸਰ। ਦਾਲ।
ਅੱਛਾ ਅੱਛਾ ਠੀ ਗਰਮੀ ਬੜੀ ਤੁਹੀਂ ਸੁ ਬਾ ਖਾ ਕੇ ਗਰਮ ਹੋਣਾ ਜੇ।
ਹੈਂ।
ਮੈਂ ਗਰਮੀ ਬੜੀ ਸਾਬਤ ਮਸਰਾਂ ਦੀ ਦਾਲ ਖਾ ਕੇ ਗਰਮ ਹੋਣਾ ਜੇ।
ਅਹੀ ਓਦਾਂ ਈ ਬੜੇ ਗਰਮ ਆ ਤੇ।
ਆਓ ਏ ਗਰਮ ਬੜੀ ਹੁੰਦੀ ਆ ਦਾਲ
ਆਹੋ ਅਹੀ ਓਦਾਂ ਬਥੇਰੇ ਗਰਮ ਰਹਿੰਨੇ ਆ
ਵਧੀਆ ਲਾ ਕੇ ਮੀਂਹ ਮੂੰਹ ਨੀ ਤਾਂ ਹੀ ਪੈਣ ਦਿੰਦੇ ਫੇਰ ਤੁਹੀ ਕਹਿੰਦੇ ਕਿ ਤੁਸੀਂ ਠੰਡੇ ਨਾ ਹੋ ਜੀਏ ਹੂੰ ਆਓ ਮੈਂ ਨਾ ਆਪਣੇ ਓਦੇ ਪਿੰਡ ਕੀਤਾ ਸੋਰੇ ਫੋਨ ਤੇ ਮੈਨੂੰ ਪੁੱਛਣ ਦੀ ਮੈਂ ਐਨਾ ਨੂੰ ਤੇ ਕ ਨਾ ਇੱਥੇ ਤੇ ਆਇਆ ਨੀ ਧੁੱਪ ਚੜੀ ਮੈਂਹਾ ਤੁਸੀਂ ਸੜੇ ਪਏ ਸਾਰੇ ਜਣੇ ਤਾਈ ਕਰਕੇ ਮੇਰੇ ਪੇਕੇ ਸ਼ੀਰ ਐ ਗੋਬਿੰਦ ਵਾਲਾ ਜੀ ਦੇ ਪੰਨੂੰ ਮੈਡਮ ਦਾ ਸਕੂਲ ਆ ਨਾ ਕਾਲਜ ਪਤਾ ਤੁਹਾਨੂੰ ਨਹੀਂ ਪਤਾ ਹੋਣਾ ਸੱਚ
ਕਿਹੜਾ ਪੈਲੇਸ?
ਅ ਪੈਲੇਸ ਨੀ ਸ੍ਰੀ ਹਰ ਗਬਿੰਦ ਏਤੇ ਰੋਡ ਵ
ਹਾਂ-ਹਾਂ-ਹਾਂ
ਸ਼੍ਰੀ ਹਰ ਗੋਬਿੰਦਪੁਰ ਤੋ ਮਿਲਕੇ ਰੋਡ ਦੇ ਵਿਚਕਾਰ ਘਮਾਨ ਆਉਂਦਾ ਨਾ ਅੱਡਾ
ਹਾਂ ਘਮਾਣ
ਘਮਾਣ ਦੇ ਨਾਲ ਈ ਪਿੰਡ ਵਾ ਸਾਡਾ ਬਰਿਆਰ
ਬਰਿਆਰ ਅੱਛਾ-ਅੱਛਾ
ਪਨੂੰ ਮੈਡਮ ਦਾ ਸਕੂਲ ਵਾ ਇੱਥੇ ਸੈਂਟਰ ਕ ਕੋਲਜ ਵਾ ਤੇ ਇੱਕ ਸਕੂਲ ਵਾ
ਠੀਕ ਠੀਕ ਅ
ਹਾਂ ਤੁਹਾਨੂ ਇੱਧ ਬਾਰੇੇ ਦਾ ਕਿਤੇ ਨੀ ਪਤਾ ਗਾ ਉਧਰ ਈ ਪਤਾ ਨਾ ਤਾਂਨੂੰ ਜਾਦਾ
ਹੂੰ
ਚਲੋ ਕਰਲੋ ਤੁਹੀ ਆਡੀ ਵੀ ਸੈਨਾ ਆ ਗਈ ਅ ਤੇ ਫਿਰ ਕਰ ਲਿਓ ਫਰੀ ਹੋਕੇ ਓਕੇ ਜੀ ਓਕੇ ਓਕੇ ਬਾਏ